ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਹੈ? ਠੀਕ ਹੋ।
ਹਾਂ, ਹਾਂਜੀ-ਹਾਂਜੀ ਵਧੀਆ ਆਪ ਜੀ ਸ
ਵਧੀਆ-ਵਧੀਆ ਤੁਸੀਂ ਸੁਣਾਓ, ਸਭ ਠੀਕ ਹੋਰ ਹਾਂ, ਜੀ-ਜੀ ਹੋਰ ਨਾਸ਼ਤਾ ਪਾਣੀ ਹੋ ਗਿਆ
ਹਾਂਜੀ, ਬਸ ਨਾਸ਼ਤਾ ਹੁਣੇ ਕੀਤਾ ਹੈ, ਦਸ ਪੰਦਰਾਂ ਮਿੰਟ ਹੋਏ ਨੇ
ਅੱਛਾ
ਹਾਂਜੀ, ਸਾਡਾ ਲੇਟ ਹੀ ਹੁੰਦਾ ਨਾਸ਼ਤਾ
ਅੱਛਾ ਜੀ।
ਹਾਂਜੀ ਬਸ ਇਹੀ ਟਾਈਮ ਹੁੰਦਾ ਹਸਬੈਂਡ ਜਾਂਦੇ ਨੇ ਫੇਰ। ਮਦਰ ਇਨਲੋ ਲੇਟ ਹੀ ਹੁੰਦਾ ਨਾਸ਼ਤਾ ਸਾਡਾ।
ਠੀਕ -ਠੀਕ, ਠੀਕ -ਠੀਕ।
ਸਾਡੇ ਫਾਦਰ ਸਾਹਿਬ ਐਵੇਂ ਕਰਦੇ ਨੇ ਫਾਦਰ ਨ ਲੋ ਥੋੜਾ ਲੇਟ। ਹਾਂਜੀ।
ਵਧੀਆ -ਵਧੀਆ।
ਹਾਂਜੀ ਬਸ ਉਹਨੇ ਨਾਸ਼ਤਾ ਕੀਤਾ, ਦਸ- ਪੰਦਰਾਂ ਮਿੰਟ ਹੋਗੇ।
ਕੰਮ ਦੇ ਵੜ ਗਏ ਸਵੇਰ ਦਾ, ਹੋ ਗਿਆ ਫਰੀ, ਕੰਮ ਦੇ।
ਹਾਂਜੀ- ਹਾਂਜੀ ਕੰਮ ਵਗੈਰਾ ਕਰਕੇ, ਨਾਸ਼ਤਾ ਕਰਕੇ ਹੁਣ ਬੈਠੇ ਆ। ਹੁਣ ਬਸ ਬਾਰਾਂ- ਇੱਕ ਵਜੇ ਤੱਕ ਦੁਪੈਰ ਦੀ ਤਿਆਰੀ ਕਰਾਂਗੇ ਕੀ ਬਣਾਉਣਾ ਕਿ ਬਣਾਣਾ ਸਮਝ ਹੀ ਨਹੀ ਆਉਂਦਾ ਸਬਜ਼ੀ ਬਣਾਈਏ ਕੀ ਬਣਾਈਏ, ਸਬਜ਼ੀਆਂ ਇੰਨੀ ਮਹਿੰਗੀਆਂ ਨੇ।
ਹੋਰ ਸਰ ਸੋ ਸੋਚ ਕੇ ਝਲੇ ਹੀ ਹੋ ਜਾਂਦਾ ਕਈ ਵਾਰੀ ਅਜ ਸਬਜ਼ੀ ਬਣਾਈਏ, ਕਲ ਰਾਜਮਾਂ ਬਣਾਈਏ, ਪਰਸੋਂ ਕੜੀ ਬਣਾਈ ਫੇਰ ਦਾਲ ਬਣਾਈਏ ਕੇ- ਉਸ ਤੋਂ ਪੰਜੋ ਦਿਨ ਕੀ ਬਣਾਈ ਸੀ। ਹਾਂ -ਹਾਂ -ਹਾਂ।
ਬਣੇ ਤੇ ਕਲ ਕੀ ਬਣੇਗਾ ਕਲ ਕੀ ਬਣੇ ਤਾਂ ਪਰਸੋਂ ਇਹ ਬਣਨਾ ਹੈ ਤਰਸੋਂ ਕੀ ਬਣਨਾ ਹੈ।
ਹਾਂ- ਹਾਂ -ਹਾਂ ਹ- ਹਾਂਜੀ -
ਹੋਰ?
ਬਸ ਨਵੀ ਤਾਜ਼ੀ।
ਮਹਿਮਾਨ ਵਗੈਰਾ ਆਏ- ਆਏ ਨੀ ਕੋਈ ਗੈਸਟ ਵਗੈਰਾ?
ਕੋਈ ਨੀ ਆ ਗੈਸਟ ਆ ਮੈਂ ਹੀ ਆਈ ਸੀ ਕਿਤੇ ਪ ਪਿੰਡ ਥੋਰਾ ਕੰਮ ਸੀਗਾ। ਅ ਮਕਾਨਾਂ ਦਾ ਥੋੜਾ ਪੈਆ ਹੈ ਦੋ ਦਿਨ ਤੋਂ। ਮਕਾਨ ਦੀ ਦੀੁਵਾਰ ਦੋ ਦਿਨ ਜ ਚਣਾਈ ਕਰਵਾ ਰਹੇ ਸੀ ਮਿਸਤਰੀ ਮੁਸਤਰੀ ਲੈ ਆਯਾ ਸੀ। ਸਮਾਨ ਲੈਣ ਗਿਆ ਬੇਟਾ ਹੁਣ ਥੋੜਾ ਦਿਵਾਰ ਕਰਨੀ ਸੀ ਉਹ ਸਮਾਨ ਲੈਣ ਗਿਆ ਮਿਸਤਰੀ ਲੈ ਕੇ ਆਯਾ ਸਮਾਨ ਸਮੂਨ ਲੈ ਕੇ ਆਯਾ ਹੁਣ, ਹਾਂਜੀ। ਹੋਮ ਸੇਲ ਕਰਨਾ ਹੈ, ਬਸ ਉਹ ਦੁਆਰ ਆਪਣਾ ਓਟਾ। ਪਰਦਾ ਕਰਕੇ ਨਾ ਆਹ ਸਾਡੇ ਆ ਬਊਂਡਰੀ ਆਪਣੀ ਬਣੀ ਨੀ ਸੀ। ਅਜੇ ਹੁਣ ਆਪਣੀ ਬਾਊਂਡਰੀ ਬਣ ਜਾਏਗੀ ਫੇਰ ਸੇਲ ਕਰਾਂਗੇ। ਕਿਤੇ ਸ਼ਹਿਰ ਵਿੱਚ ਦੇਖਾਂਗੇ ਪਿੰਡਾਂ ਵਿੱਚ ਤੇ ਫੇਰ ਬਹੁਤ ਹੀ
ਬਿਲਕੁਲ ਹਰ ਇਕ ਚੀਜ਼ ਦੀ ਦਿੱਕਤ ਪਿੰਡਾਂ ਵਿੱਚ ਹੁੰਦੀ ਹੈ। ਹੂੰ-ਹੂੰ।
ਕੰਮ ਦੀ ਦਿੱਕਤ ਹੈ, ਹੋਰ ਚਲੋ ਨਹੀਂ ਦਿੱਕਤ ਹੈ ਲੇਕਿਨ ਹੁਣ ਰਹਿਣ ਵਾਸਤੇ ਕੋਈ ਦਿੱਕਤ ਨਹੀਂ ਜਦੋਂ ਕੰਮ ਬੱਚੇ ਨੇ ਕਰਨਾ ਹੈ ਫੇਰ ਆਣੇ- ਜਾਣੇ ਵੀ ਦਿੱਤ ਫੇਰ ਸ਼ਹਿਰ ਵਿੱਚ ਕੰਮ ਕਰਨਾ, ਕੰਮ ਸ਼ੈਰ ਜਾਵੇ ਤੇ ਸੈਰ ਦੇ ਕੰਮ ਚ ਫੇਰ ਪਿੰਡਾਂ ਚ ਆਉਣਾ, ਵਾਪਿਸ ਜਾਣਾ ਰਾਤ ਨੂੰ ਬਾਰਾਂ- ਦੋ ਵਜੇ।
ਹਾਂਜੀ ਉਹੀ ਕਹਿੰਦੇ ਨੇ, ਪਿੰਡਾਂ ਵਿੱਚ ਦੇਖੋ ਥੋੜੇ ਪੈਸੇ ਚ ਜਗਾ ਮਿਲ ਜਾਂਦੀ ਹੈ, ਪਰ ਪਿੰਡਾਂ ਚ ਮਕਾਨ ਦੀ ਕੋ ਕੋਠੀ ਦੀ ਕੋਈ ਵੈਲਿਊ ਨੀ ਹੁੰਦੀ, ਜਦ ਤੱਕ ਸ਼ਹਿਰ ਚ ਬੰਦਾ ਕੋਠੀ ਨਾ ਪਾਏ, ਰਿਸ਼ਤੇ ਨੀ ਹੁੰਦੇ ਪਹਿਲੀ ਗੱਲ ਤਾਂ ਕੋਈ ਵੀ ਆਪਣੇ ਮਾਂ- ਪਿਓ ਪਿੰਡਾਂ ਵਿੱਚ ਕੁੜੀ ਦੇ ਕੇ ਰਾਜੀ ਨਹੀਂ ਹੈਗੇ, ਸਾਰੇ ਸੋਚਦੇ ਨੇ ਬ ਆਪਾਂ ਸ਼ਹਿਰ ਵਿੱਚ ਹੀ ਦੇਵਾਂਗੇ।
ਸ ਜੀ।
ਤੇ ਜਿੰਨੇ ਮਰਜ਼ੀ ਕ ਮਤਲਬ ਜਮੀਨਾਂ ਜਦਾਦਾਂ ਵਾਲੇ ਹੋਣ ਪੇਰੈਂਟਸ। ਮੁੰਡੇ ਵਾਲੇ ਤਾਂ ਵੀ ਓ ਰਿਸ਼ਤਾ, ਸ਼ਹਿਰ ਵਿੱਚ ਜਾਣਗੇ, ਚਾਹੇ ਛੋਟੀ ਜਿਹੀ ਕੋ ਇਕੱਠੀ ਹੋਈ ਸ਼ਹਿਰੀ 'ਚ, ਇਹ ਕਹਿੰਦੇ ਆਪਣਾ ਆਪਣਾ ਮਕਾਨ ਤੇ ਹੈ ਨਾ ਸ਼ਹਿਰ ਵਿੱਚ, ਛੱਤ ਤੇ ਹੈ ਸੀ ਲੁਕਾਉਣ ਲਈ।
ਕਹਿੰਦੇ ਨਾ। ਹੋਵੇ ਸ਼ਹਿਰ ਪਹਿੰਦਾ ਹੋਵੇ ਕਹਿਰ ਸ਼ਹਿਰ ਹੀ ਪਸੰਦ ਹੈ ਪਿੰਡ ਨੀ ਪਸੰਦ ਹੈ ਖੁੱਲੀ ਜਗ੍ਹਾ ਨਾ।
ਬਿਲ, ਹਾਂਜੀ- ਹਾਂਜੀ।
ਛੋਟੇ- ਛੋਟੇ ਘਰ ਬੇਸਕ ਹੋਣ, ਪਰ ਸ਼ਹਿਰ ਤੇ ਹੈਵੇ ਨਾ, ਕਹਿਣਦਾ ਸ਼ਹਿਰ ਤੇ ਹਾਂ ਠੀਕ ਰਿਸ਼ਤਾ ਘ ਹਾਂ ਰਿਸ਼ਤਾ ਸਹਿਰ ਤੇ ਕਰੱਢ ਲਿਆ ਉਹਨੇ। ਪਿੰਡਾਂ ਵਿੱਚ ਤੇ ਨਹੀਂ ਕਰਾਂਗੇ, ਪਿੰਡ ਤੇ ਪਿੰਡ ਹੈ ਹੁਣ ਜੇ ਗੱਲ ਪਿੰਡਾਂ ਵਿੱਚ, ਅ ਪਹਿਲਾ ਬੜੀਆਂ ਗੱਲਾਂ ਕਰਨਾ ਆ ਜਾਂਦੇ ਹੈ, ਪਿੰਡਾਂ ਵਾਂਲੀ ਰੀਸ ਤੇ ਹੁੰਦੇ ਹੀ ਨੀ ਪਏ ਹੋਣ ਤੇ, ਪਹਿਲੇ ਹੋ ਜਾਂਦੇ ਸੀ ਹੁਣ ਨੀ ਹੁੰਦੀ।
ਹੁਣ ਤਾਂ, ਮਤਲਬ ਸਾ ਸਾਡੇ ਵਰਗੇ ਕੁੜੀਆਂ ਹੀ ਨੀ ਮਤਲਬ ਪਹਿਲੇ ਪ੍ਰੈਫਰ ਕਰਦੀਆਂ। ਕਿ ਇਹਨਾਂ ਪਿੰਡਾਂ ਵੱਲੋਂ ਕੰਮ ਕਰ ਸਕਣ, ਗੋਆ ਚੱਕਣ ਉਹਨਾਂ ਦੀ ਸਫਾਈਆਂ ਕਰਨ, ਦੁੱਧ ਕੱਢਣ, ਮੱਖਣ ਕੱਢਣ। ਇਹ ਚੀਜ਼ਾਂ ਫਾਲਤ ਹੁੰਦੀਆਂ ਨੇ, ਅੱਜ- ਕੱਲ੍ਹ ਸਾਰੀ ਹੀ ਬਜ਼ਾਰੀ ਚੀਜ਼ਾਂ ਨੇ। ਬਾਜ਼ਾਰੋ ਲਿਆਓ, ਬਣਾਓ ਤੇ ਖਾਓ, ਬਜ਼ਾਰੋਂ ਲਿਆਓ ਬਣਾਓ ਤੇ ਪਾਓ।
ਬਿਲਕੁਲ, ਅੱਜ- ਕੱਲ ਦੇ ਬੱਚੇ ਕੁੱਝ ਖੁਰਾਕਾਂ ਨਹੀਂ ਖਾਂਦੇ ਨੇ ਬੱਚੇ ਕੰਮ ਕਰਨ ਚੋਗੇ ਨਹੀਂ, ਪਹਿਲੇ ਜਿਹੜੇ ਬਜ਼ੁਰਗ ਸੀ ਉਹ ਨਾ ਖਾਣਾ- ਪੀਣਾ ਲੱਸੀ, ਦੁੱਧ, ਦਹੀਂ ਸਭ ਕੁੱਝ ਖਾਣਾ, ਉਹਨਾਂ ਨੇ ਫਿਰ ਕੰਮ ਉਸ ਹਿਸਾਬ ਨਾਲ ਕਰਨੇ। ਸਾਰਾ ਕੰਮ ਕਰਨਾ, ਪਹਿਲੇ ਪਿੰਡਾਂ ਦੇ ਸਾਰੇ ਜਨਾਨੀਆਂ ਆਪਣੇ ਘਰ ਹੀ ਲ ਕਰਦੇ ਹੁੰਦੇ ਸੀ ਕੰਮ। ਆਪਣਾ, ਦੁੱਧ ਘਰ ਜਮਾ ਲਿਆ, ਦੁੱਧ ਚੋ ਲਿਆ। ਜਮਾ ਵੀ ਲਿਆ, ਪੀ ਵੀ ਲਿਆ, ਉਹ ਖਾਹ ਵੀ ਲਿਆ, ਲੱਸੀ ਬਣਾ ਲਈਏ। ਸਭ ਕੁਛ, ਅੱਜ- ਕੱਲ ਤੇ ਇਹ ਕਹਿੰਦੇ ਨਹੀਂ ਸਾਡੇ ਵਾਸਤੇ ਕੰਮ ਹੀ ਨੀ ਉੱਥੇ ਘਿਓ ਵੀ ਕੱਢ ਕੇ ਆਪਣੇ ਖਦਾ ਆਪਣੇ ਵੇਚਦੇ ਵੀ ਹੁੰਦੇ ਸੀ, ਰ ਅੱਜ -ਕੱਲ੍ਹ ਕਹਿੰਦੇ ਸਾਡੇ ਵਾਸਤ ਦਾ ਕੰਮ ਹੀ ਨਹੀਂ ਆ ਸਾਡੇ ਕੋਲ ਨਹੀਂ ਮਿਹਨਤਾਂ ਇਤਨੀਆਂ ਹੁੰਦੀਆਂ ਕਿਉਂ, ਬੜਾ ਔਖਾ। ਦਾ ਕੰਮ ਕਰਨਾ, ਆਸਾਨ ਦੇ ਕੰਮ ਗੈਸ ਆ ਗ, ਪਹਿਲੇ ਚੁੱਲੇ ਬਾਲਦੇ ਸੀ ਹ ਚੁੱਲੇ ਚੱਲਦੇ ਸੀ ਗੋਬਰ ਦੇ। ਬਣਾ ਕੇ ਉਪਲੇ, ਉਹ ਤੇ ਆਪਣਾ ਗੋਬਰ ਦੇ ਨਾਲ ਲੱਕੜ ਨਾਲ ਚੁੱਲੇਵ ਆਉਣ ਤੇ। ਚੁੱਲ੍ਹੇ ਕੋਈ ਦੇਖਦਾ ਵੀ ਨਹੀਂ, ਹੁਣ ਤਾਂ ਗੈਸ ਆ ਗਏ ਗੈਸ ਦੇ ਉੱਪਰ ਵੀ ਕੰਮ ਕਰਨਾ, ਬੜਾ ਹੀ ਮੁਸ਼ਕਿਲ ਹੈ, ਨਾ ਜੀ।
ਦੋ ਕੁ ਬੰਦੇ, ਮਹਿਮਾਨ ਦੋ ਮਹਿਮਾਨ ਘਰ ਵਿੱਚ ਆ ਜਾਣ ਨਾ ਬਸ, ਨਾ ਜੀ ਚਾਹ ਨੀ ਪੁੱਛਦੇ। ਚਾਹ ਨੀ ਬਣਾਸਦੇ ਇਨੀ ਗਰਮੀ ਵਿੱਚ।
ਬਸ ਪਾਣੀ ਦੇ ਕੇ ਬਹਿ ਜਾਂਦੇ ਨੇ, ਪਾਣੀ ਦੇ ਕੇ ਬਹਿ ਜਾਣਗੇ। ਬਸ, ਕੀ ਕੁਛ ਖਾਣਾ ਹੈ। ਕੁਛ ਲਿਆਵਾਂ, ਕੁਛ ਲਿਆਵਾਂ, ਬਸ ਪੁਛ ਲੈਂਦੇ ਨੇ, ਲੈ ਕੇ ਕੋਈ ਨੀ ਆਂਦੇ।
ਬਿਲਕੁਲ- ਬਿਲਕੁਲ ਉਹੀ ਕਹਿੰਦੇ, ਠੰਡਾ ਬਸ ਠੰਡਾ ਪਿਲਾ ਦੋ, ਚਾਹ ਕੀ ਪੁਰਾਣੀ, ਕੌਣ ਗਰਮੀ 'ਚ ਮਰੇਗਾ।
ਜਿਹੜੀ ਹੁੰਦੀ ਆ ਉਹ ਸ਼ ਪਿੰ ਸ਼ਹਿਰ ਨਾਲੋਂ ਗਰਾਵਾਂ ਪਿੰਡਾਂ ਵੀ ਜਿਆਦਾ ਹੁੰਦੀ ਆ ਉਹ। ਆਓ ਪਾਓ ਮਤਲਬ ਜਿੰਨੀ ਖਿੱਚ ਕਰਦੇ ਨੇ ਪਿੰਡਾਂ ਵਾਲੇ। ਤੇ ਆਓ ਬੈਠੋ ਆਦਰ ਸਤਿਕਾਰ ਸ਼ਹਿਰ ਵਿੱਚ ਮੈਂ ਮਤਲਬ ਉਹ ਚੀਜ਼ ਨੀ ਹੈਗੀ ਫੋਰਮੈਲਿਟੀ ਰਹਿ ਗਈ ਹੈ।
ਸਰ ਅੱਜ ਫੋਰਮੈਲਿਟੀ ਹੈ ਪਿੰਡਾਂ ਵਿੱਚ ਪਿਆਰ ਹੈ ਤੇ ਚਾਓ ਹੈ। ਖਿੱਚ ਕਰਦੇ ਬਹੁਤ ਜ਼ਿਆਦਾ ਬੈਠੋ ਬੈਠੋ ਆ ਜਾਓ ਆ ਜਾਓ
ਤਾਂ ਵੀ ਲੋਕੀ ਪਿੰਡਾਂ ਵਿੱਚ ਜਾਣ ਨੂੰ ਮਨਾ ਕਰਦੇ ਨਾ ਬੀ ਨਾ ਸਾਡੇ ਵਰਗਾ ਥੋਰਾ ਪਿੰਡਾਂ ਚ ਕੋਠੀ ਬਣ ਜਾਏ ਚੱਲ ਬਈ ਖੁੱਲੇ ਦੁਲੇ ਜਦ ਮਨ ਕਰਆ ਆਪਾਂ ਆਰਾਮ ਨਾਲ ਰਹਿ ਆਈਏ ਜਦ ਮਨ ਕਰਿਆ ਪਹਿ ਜਾਈਏ
ਪਿੰਡਾਂ ਤੇ ਖੁੱਲੀਆਂ ਥਾਵਾਂ ਹੁੰਦੀਆਂ ਸਬਜ਼ੀਆਂ ਵੀ ਘਰ ਦੀਆਂ ਘਰ ਸਬਜ਼ੀਆਂ ਲਗਾ ਦਿੱਤੀਆਂ ਹਰ ਚੀਜ਼ ਘਰ ਵਿੱਚ ਭਿੰਡੀ ਲਗਾ ਲੋ ਕਰੇਲਾ ਲਗਾ ਲੋ ਮਿਰਚ ਮਿਰਚਾਂ ਲਗਾ ਲੋਹ ਹਰਾ ਧਨੀਆ ਲਗਾ ਲੋ ਤੁਹਾਡੇ ਏਥੇ ਪਿੰਡਾਂ ਤੇ ਸਭ ਕੋ ਪਾਲਰ ਹੈ। ਪੁਦੀਨਾ ਹੈ ਸਾਰ ਚੀਜ਼ ਹੈ ਸਭ ਕੁੱਛ ਹੈਗੀ ਹੈ ਉਥੇ ਜਿੱਥੇ ਹੁਣ ਮੈਂ ਆਪਣੇ ਪਿੰਡ ਵਿੱਚ ਘਰ ਵਿੱਚ ਆਈ ਹਾਂ ਸਾਡੇ ਘਰ ਵਿੱਚ ਇਹਨਾਂ ਨੇ ਇੰਨਾ ਫਰੂਟ ਲਗਾਇਆ ਹੈ ਲੀਚੀ ਆੜੂ ਨਾਸ਼ ਨਾਸ਼ਪਾਤੀ ਵੀ ਲਗਾਈਏ ਔਰ ਅਮਰੂਦ ਵੀ ਲਗਾਏ ਹੋਏ ਐਨਾ ਪੂਰਾ ਬਗੀਚਾ ਬਣਾਇਆ ਵੇ ਖੁੱਲੀ ਥਾਵਾਂ ਨੇ ਉੱਥੇ ਪਿੰਡਾਂ ਵਿੱਚ ਔਰ ਉੱਥੇ ਅੰਬ ਦਾ ਪੇੜ ਵੀ ਲਗਾਇਆ ਵੇ ਬਸ ਆਪਣਾ ਉਹ ਵੀ ਲੱਗੇ ਨੇ ਨਿੰਬੂ ਦਾ ਪੇੜ ਲੱਗਿਆ ਵੇ ਦੂਜਾ ਉਹਦੇ ਕੋਲ ਉਹਦੇ ਨਿੰਬੂ ਵਾਂਗੂ ਅ ਸੰਤਰੇ ਜੇ ਰੰਗ ਦਾ ਹੁੰਦਾ ਏ ਹੋਰ ਇਹ ਬੜਾ ਕੁਛ ਲਗਾਇਆ ਮੈਂ ਬਹੁਤ ਜ਼ਿਆਦਾ ਬਹੁਤ ਸੋਹਣਾ ਲਗਾਇਆ ਜਗ੍ਹਾ ਬਹੁਤ ਖੁੱਲੀ ਹੈ ਬਹੁਤ ਥਾਂ ਖੁੱਲੀ ਹੈ ਲੇਕਿਨ ਪਰ ਰਹਿਣੇ ਨੇ ਤੋਂ ਕੋਈ ਖੁਸ਼ ਹੀ ਨੀ ਹੈ ਇੰਨੀ ਜਗ੍ਹਾ ਵਿੱਚ ਏਨਾ ਫਰੂਟ ਦਾ ਬਗੀਚਾ ਵੱਲ ਬਣਿਆ ਸਬਜ਼ੀਆਂ ਲਗਾਈਆਂ ਨੇ ਸਭ ਕੁਛ ਕਿਤਾ ਹੋਇਆ ਲੇਕਿਨ ਇੱਥੇ ਕੋਈ ਰਹਿ ਕੇ ਰਾਜੇ ਨੀ ਹੁਣ ਇਥੇ ਥੋੜੀ ਜੀ ਓਆ ਪਰਦਾ ਕਰਵਾ ਕੇ ਹੁਣ ਇਹਨੂੰ ਦੇਖਦਿਆਂ ਸੇਲ ਲਗਾਵਾਂਗੇ ਫਿਰ ਸੇਲ ਲਗਾ ਕੇ ਫਿਰ ਕਰਦੇਆਂ ਕੁਛ ਸ਼ਹਿਰ ਵਿੱਚ ਅਸੀਂ ਵੀ ਬਣਾਉਣਾ ਬੱਚੇ ਦਾ ਅਸੀਂ ਵੀ ਵਿਆਹ ਕਰਨਾ ਏ ਸਾਨੂੰ ਵੀ ਨੀ ਰਿਸ਼ਤੇ ਮਿਲਣਗੇ ਜੇ ਪਿੰਡਾਂ ਵਿੱਚ ਹੀ ਰਿਹਵਾ ਤੇ ਸਾਨੂੰ ਕੌਣ ਰਿਸ਼ਤੇ ਦੇਣਗੇ ਸਾਨੂੰ ਵੀ ਕਿਸੇ ਨੇ ਰਿਸ਼ਤਾ ਨੀ ਦੇਣਾ ਹੈ। ਅਸੀਂ ਵੀ ਘਰ ਜੋਗੇ ਰਹਿ ਜਾਵਾਂਗੇ ਫਿਰ ਹਾਂਜੀ ਹੋਰ ਦਾਲ ਸਬਜ਼ੀ ਬਣ ਗਈ ਹੈਲੋ ਹਾਂਜੀ ਆਵਾਜ਼ ਘੱਟ ਗਈ ਕਿ ਗੱਲ
ਨਹੀਂ ਸੀ ਹੈਲੋ ਹੈਲੋ ਹੈਲੋ ਮੈਂ ਕਿਹਾ ਪਿਆਜ ਲੈਣ ਆਈ ਸੀਗੀ ਬਾਹਰ ਮੈਂ
ਬਾਅਦ ਹੀ ਸ਼ਾਮ ਨਾਲ ਕੰਮ ਥੋੜੀ ਦੇਰ ਗੱਲ ਕਰ ਲੇਵਾਂਗੇ ਨਾ ਦੋ ਮਿੰਟ ਬਾਅਦ ਕੰਮ ਕਰ ਲਵਾਂਗੇ ਫਿਰ ਕੀ ਤੇ ਹੁਣ ਏ ਦੋ ਮਿੰਟ ਦਾ ਟਾਈਮ ਮਿਲਦਾ ਸਾਨੂੰ ਗੱਲਬਾਤ ਕਰਨ ਤੇ ਫਿਰ ਅਸੀਂ ਕੰਮ ਵੀ ਕਰਨਾ ਘਰਾ ਦੇ
ਆਹ ਕੋਈ ਗੱਲ ਨੀ ਮੈਂ ਉਹ ਮੈਂਟਲ ਸੀਗੀ ਨਈ ਯਾਰ ਹੁਣ ਕੰਮ ਵੀ ਹੈਗਾ ਕੰਮ ਵੀ ਜ਼ਰੂਰੀ ਐ ਨਾ ਫੇਰ।
ਕੰਮ ਤੇ ਮੁੱਕਦੇ ਈ ਨੀ ਸਾਰਾ ਦਿਨ ਦੇ ਕੰਮ ਨੇ ਲੱਗੇ ਰੋ ਸਾਰਾ ਦਿਨ। ਰੋਟੀਆਂ ਬਣਾਨ, ਝਾੜੂ ਪੋਚਾ ਕਰਨੋ।
ਹਾਂਜੀ ਏ ਤੇ ਕੰਮ ਤੇ ਕਥਦੇ ਹੀ ਨੇ ਕਰ ਲਵਾਂਗੇ ਕੰਮ ਸਾਰੇ।
ਹੰਜੀ ਬਸ ਫੇਰ ਫ੍ਰੀ ਟਾਈਮ ਹੋਗਿ ਖਾਣਾ ਨੀ ਹਾਂਜੀ ਹਾਂਜੀ
ਹਾਂਜੀ
ਕੀ ਕੈ ਰੇ ਸੀ ਹੁਣ ਬੋਲੋ?
ਮੈਂ ਕਿਆ ਬੜੀ ਚੁੱਗਿਆ ਮੈਂ ਬੌਤ ਸਾਰੀ ਜਗ੍ਹਾ ਬੌਤ ਸੋਣਾ ਫਰੂਟ ਲਗਿਆ ਵੇ। ਬੌਤ ਵਧੀਆ। ਜਾਮੁਨ ਦਾ ਪੇਡ ਜਾਮੁਣਾ ਲੱਗੀ ਹੋਈਆਂ ਪੀਆਂ। ਅੰਬ ਦਾ ਪੇੜ ਐ ਅੰਬ ਵੀ ਲੱਗੇ ਹੋਏ ਐਂ ਲੀਚੀ। ਲੀਚੀਆਂ। ਅਨ ਆਪਾਂ ਨਾਸਪਾਤੀ। ਅਮਰੂਦ ਸਾਰਾ ਕੁਛ ਲੱਗਿਐ। ਸਬਜ਼ੀ ਲੱਗੀ ਹੋਈ ਐ ਬੈਂਗਣ ਹਾਂਜੀ, ਹੋਰ ਅੱਛਾ। ਸਾਰਾ ਕੁਜ ਲੱਗਿਆ ਹੋਇਆ ਫਰੂਟ ਵਗੈਰਾ ਸਭ ਕੁਛ। ਬੈਠਾਂ ਦੀ ਪਿੰਡਾਂ ਵਿੱਚ ਤੇ। ਪੇਡੇ ਨੀਚੇ ਬੈਣ ਦੀ ਜਗ੍ਹਾ ਹੁੰਂਦੀਆਂ ਠੰਡੇ ਵਿੱਚ ਹਵਾ ਚੱਲਦੀ ਥੋੜੀ ਥੋੜ੍ਹੀ। ਚਲੋ ਏ ਹਵਾ ਚੱਲਦੀ ਹਵਾ ਵੀ ਆਂਦੀ ਅੱਛੀ। ਪੇਡਾ ਨੀਚੇ ਬੈਠ ਦੇ ਨਾ। ਆਜ ਪਾਠ ਨੀ ਹੋਇਆ। ਪਾਠ ਨੀ ਕੀਤਾ? ਜਗਾਦਰੀ। ਅੱਜ ਪਾਠ ਨੀ ਹੋਇਆ? ਹੈਲੋ। ਹੈਲੋ। ਹੈਲੋ।
ਹੈਲੋ?
ਹੈਲੋ, ਹਾਂਜੀ ਆ ਗਈ ਵਾਜ਼, ਵਾਜ਼ ਆ ਗੀ ਹੁਣ।
ਆ ਗੀ ਆ ਗੀ ਓ ਮੈਂ ਕੂਲਰ ਸੈੱਟ ਕਰ ਰੀ ਸੀ ਗਰਮੀ ਲੱਗ ਰੀ ਸੀ ਨਾ।
ਆਜੋ ਅੰਦਰ ਆਜੋ। ਠੀਕ ਐ। ਆ ਵਾਜ਼ ਆ ਗਈ, ਆ ਗੀ ਆ ਗੀ ਅਵਾਜ਼।
ਹਾਂਜੀ ਏ ਹਰਿਆਲੀ ਲਰ ਦੀ ਹਵਾ ਨੈਚੁਰਲ ਹਵਾ ਆਂਦੀ ਐ ਨਾਂ।
ਚੱਲਗਾਵਾ।
ਹਾਂਜੀ।
ਲ ਹਾ ਵਦੀਆ ਫਰੈਸ਼ ਆ। ਫਰੈਸ਼ ਹਵਾ ਆਂਦੀ ਏ ਬੌਤ ਸੋਣਾ ਮਾਹੌਲ ਬਨਣ ਨਾਲ। ਪਿੰਡਾਂ ਦਾ, ਪਿੰਡਾਂ ਸਾਰੇ ਕੱਠੇ ਹੋ ਜਾਂਦੇ ਇੱਕ ਦੂਜੇ ਦੇ ਘਰ ਆਂਦੇ ਜਾਂਦੇ ਨੇ।
ਹਰ ਸ਼ਿਧਾਰੀ ਦ ਸਾਰੀ।
ਹਾਂ। ਇੱਕ ਦੂਜੇ ਦੇ ਰੱਪੜਕਾ ਪਲਾਦੇ। ਅ ਇਹ ਸਾਰ ਤੋਂ ਕੋਈ ਬੁਲਾ ਕੇ ਰਾਜੇ ਨੀ ਆ, ਇੱਥੇ ਤਾਂ ਸਾਰੇ ਕਹਿੰਦੇ ਅੱਜੋ ਸਾਡੇ ਘਰ ਆਉਣਾ। ਅੱਜ ਰੋਟੀ ਸਾਡੇ ਘਰ ਆ, ਅੱਜ ਸਾਡੇ ਘਰ ਰੋਟੀ ਖਾਣੀ ਹੈ ਲੰਚ। ਕਰਿਓ ਰੋਟੀ ਤੇ ਖਾਓ ਨਾਸ਼ਤਾ ਇੱਧਰ ਕਰਿਓ ਬਹੁਤ ਪਿਆਰ ਹੈ। ਪਿੰਡਾਂ ਦਾ ਤੇ ਖਾਣਾ ਮਸਹੂਰ ਆ ਬਸੀ ਕ ਕਹਿੰਦੇ ਬਸ ਦਹੀਂ ਲੱਸੀ ਚਟਨੀ।
ਹਾਂ ਬਿਲਕੁਲ ਬਿਲਕੁਲ ਗਰਮੀ ਹੈ ਚ ਨਾ ਬਸੀ। ਇਹ ਹੈ ਕਿ ਚਟਨੀ ਕੁੱਟੀ ਚਲੋ ਜੀ ਖਾ ਲਈ।
ਹੁਣ ਵੀ ਚਟਨੀ ਬਣਵਾਈ ਹੈ ਮੈਂ। ਚਟਨੀ ਬਣਾਓ ਦਹੀਂ ਅਸੀਂ ਨਾਲ ਮੈਂ ਕਿਹਾ ਦਹੀਂ ਤੋਂ ਨਾਲ ਚਟਨੀ ਹੈ। ਅੱਜ ਤੇ ਹੁਣ ਲੇਟ ਹੋ ਗਿਆ ਵਾ, ਕੜੀ ਤੇ ਆਰਾਮ ਨਾਲ ਬਣਾਵਾਂਗੇ ਸ਼ਾਮ ਨੂੰ। ਹੁਣ ਐਵੇ ਖਾਵਾਗੇ। ਕੀ ਰੋਟੀ ਚਟਨੀ ਲੱਸੀ ਨਾਲ ਫਸਟ ਕਲਾਸ। ਆਹੋ
ਚਲੋ ਵਧੀਆ। ਬਾਰਿਸ਼ ਹੁੰਦੀ ਹੈ ਉੱਧਰ
ਬਾਰਿਸ਼ ਨਹੀਂ ਆਉਂਦੀ ਹੈਗੀ, ਬਾਰਿਸ਼ ਨਹੀਂ ਆ ਰਹੀ ਇੱਧਰ ਬਾਰਿਸ਼ ਦਾ ਮੌਸਮ ਨਹੀਂ ਹੈ
ਹੁਣ ਬੜੀ ਗਰਮੀ ਹੋ ਰਹੈ ਚੀ ਹੋਈ ਹੈ ਹੁਣ ਭਗਵਾਨ ਜੀ ਨੇ ਹਵਾ ਹੀ ਨਹੀਂ ਛੱਡੀ।
ਹੂੰ। ਹਾਂਜੀ ਹੋਰ ਗਰਮੀ ਤੇ, ਕੁਛ ਕਰਨ ਹੀ ਨਹੀਂ ਦੇਦੀ ਲ ਕਿਆ।
ਗੁਰੂ ਘਰ ਹੈਗੇ ਸਾਡੇ ਓਧਰ।
ਉਹ ਤੇ ਹੈਗੇ।